ਹੈਲੋ ਸਤਿ ਸ੍ਰੀ ਅਕਾਲ ਜੀ ਕੈਸੇ ਹੋ? ਤੁਸੀਂ।
ਵਧੀਆ ਜੀ ਵਧੀਆ।
ਘਰ ਸਭ ਠੀਕ।
ਹਾਂਜੀ ਹਾਂਜੀ।
ਹੋਰ। ਹੋਰ ਕੀ ਕਰਦੇ ਵੇ ਸੀ?
ਕੁਛ ਨੀ ਜੀ ਮੋਬਾਇਲ ਵਿੱਚ ਚਲਾ ਰਿਹਾ ਸੀਗਾ ਹੁਣ ਤਾਂ।
ਜੀ ਜੀ ਬਸ ਮੋਬਾਇਲ ਤਾਂ ਫੈਸ਼ਨ ਹੀ ਚੱਲ ਪਿਆ ਅੱਜ ਕੱਲ੍ਹ ਤਾਂ ਮੋਬਾਇਲਾਂ ਦਾ।
ਹਾਂਜੀ ਕੀ ਕਰੀਏ ਇਹਦਾ ਫਾਇਦੇ ਵੀ ਹੈਗੇ, ਨੁਕਸਾਨ ਵੀ ਬਹੁਤ।
ਬਿਲਕੁਲ ਬਿਲਕੁਲ। ਫਾਇਦੇ ਵੀ ਤੇ ਨੁਕਸਾਨ ਵੀ ਹੁਣ ਦੇ ਫਾਇਦੇ ਵੀ ਇਤਨੇ ਜ਼ਿਆਦਾ ਨੇ, ਕਿ ਤੁਹਾਨੂੰ ਕੁਛ ਚੀਜ਼ ਦੀ ਨੌਲੇਜ ਹੈ ਨਹੀਂ ਹੈਗੀ। ਤੁਸੀਂ ਨੌਲੇਜ ਲੈ ਸਕਦੇ ਹੋ, ਸਾਨੂੰ ਕੋਈ ਲੈਂਗਵੇਜ਼ ਨਹੀਂ ਆਂਦੀ ਤੁਸੀਂ ਲੈਂਗਵੇਜ ਸਿੱਖ ਸਕਦੇ ਹੋ। ਸਾਨੂੰ ਕੋਈ ਕੰਮ ਨਹੀਂ ਆਂਦਾ ਸੀ ਉਹ ਕੰਮ ਲੇਕਿਨ ਨੁਕਸਾਨ ਵੀ ਇਤਨੇ ਕਿ ਨੀ ਨਿੱਕਾ ਨਿੱਕਾ ਬੱਚਾ ਮੋਬਾਈਲ ਚਲਾ ਰਿਹਾ, ਨਿੱਕਾ ਨਿੱਕਾ ਬੱਚਾ ਅਗਰ ਉਹ ਰੋ ਵੀ ਰਿਹਾ ਨਾ, ਛੇ ਮਹੀੇਨੇ ਦਾ ਬੱਚਾ ਵੀ ਰੋ ਫੋਨ ਚ ਵੀ ਹੋ ਜਾਂਦੇ।
ਚੁੱਪ ਵੀ ਹੋ ਜਾਂਦਾ ਜੀ, ਮੈਂ ਬਾਅਦ ਚ ਕੀ ਹੁੰਦਾ ਹੈ ਕਿ ਜਿਵੇਂ ਮੇਰੀ ਕੁੜੀ ਪੰਜ ਸਾਲ ਦੀ ਹੈ।
ਹਾਂਜੀ।
ਮੇਰੀ ਕੁੜੀ ਪੰਜ ਸਾਲ ਦੀ ਹੈ ਅਤੇ ਉਹ ਉਹਨਾਂ ਚਸ਼ਮਾ ਲੱਗੇਆ ਹੋਇਆ।
ਅਰੇ ਮੋਬਾਇਲ ਫੋਨ ਜ਼ਿਆਦਾ ਯੂਜ ਕਰਦੇ ਹੋਨਗੇ।
ਹੋਇਆ ਕੀ ਜਦੋ ਛੋਟੀ ਸੀਗੀ ਨਾ ਮੇਰੀ ਵਾਈਫ ਕੀ ਕਰਦੀ ਸੀਗੀ ਜਿਵੇਂ ਉਹ ਖਾ ਖਾਣਾ ਬਣਾ ਰਹੀ ਏ, ਜਾਂ ਕੁਛ ਕੰਮ ਕਰ ਰਹੀ ਏ, ਵਰਕ ਕਰ ਰਹੀ ਹੈ। ਤੇ ਉਹ ਰੋਂਦੀ ਸੀਗੀ ਨਾ ਤਾਂ ਕੀ ਕਰਦੀ ਸੀਗੀ, ਮੇਰਾ ਵ ਉਹਨੂੰ ਦੇਤਾ। ਉਹ ਪੋਗੋ ਵੇਖ ਲੇ ਕਾਰਟੂਨ ਵੇਖ ਲੈ ਉਹ ਉਹ ਸ ਮਾਨ ਵੇਖ ਲੈ, ਉਹ ਛੋਟੀ ਸੀਗੀ ਉਹਨੂੰ ਹੌਲੀ ਹੌਲੀ ਕਰਕੇ ਲੱਤ ਪੈਗੀ
ਬਿਲਕੁਲ-ਬਿਲਕੁਲ ਸਹੀ ਕਹਿੰਦੇ ਵ
ਹੁਣ ਉਹ ਉਹ ਥੋੜ੍ਹਾ ਖਾਣਾ ਖਾਊਗੀ ਨਾ ਤੋ ਵੀ ਕਹੂਗੀ ਮੰਮੀ ਮੈਨੂੰ ਮੋਬਾਇਲ ਦੇ-ਦੇ
ਹਾਂ ਅੱਜ ਕੱਲ੍ਹ ਦੇ ਬੱਚੇ ਬਿਨਾਂ ਫੋਨ ਦੇ ਰੋਟੀ ਨਹੀਂ ਖਾਂਦੇ
ਹੌਲੀ ਹੌਲੀ ਕਰਕੇ ਨਾ ਹੁਨ ਲੱਤ ਪੈ ਗੀ ਮੋਬਾਇਲ ਦੀ ਉਹ ਨਾ ਕੁੱਛ ਨਾ ਉਹਨੂੰ ਕੁਛ ਲ ਉਹ ਨਾ ਜਿੱਥੇ ਮਰਜ਼ੀ ਕਿੱਥੇ ਵੀ ਲਿਆ ਜਾਓ ਅੱਠ ਨੌ ਦਿਨ ਘੁਮਾਣ ਵਾਸਤੇ ਲੈ ਜੋ ਉਹ ਕੁਛ ਨੀ ਬੋਲੋਗੇ ਉਹ ਕਹਿੰਦੇ ਮੈਨੂੰ ਮੋਬਾਇਲ ਦੇ ਦਿਓ ਬਸ
ਅਰੇ ਆਈਓ ਤੇ ਗੱਲ ਇਹ ਨਾ ਪਤਾ ਪਹਿਲੇ ਧਿਆਨ ਨੀ ਦਿੰਦੇ ਫੇਰ ਬਾਅਦ ਚੋਂ ਪ੍ਰੋਬਲਮ ਹੋ ਜਾਂਦੀ ਹੈ।
ਹੁਣ ਨਾ ਹੁਣ ਗਿਆਨ ਦਿੱਤਾ ਕਿ ਉਹ ਚਸ਼ਮਾਂ ਲੱਗੀ ਤੇ ਹੁਣ ਸਾਰੇ ਕਹਿ ਰਹੇ ਕੇ ਇਹਨੂੰ ਗੱਲ ਨਾ ਦਿੰਦੇ ਤਾਂ ਸਹੀ ਰਹਿੰਦਾ
ਬਿਲਕੁਲ ਸਹੀ ਗੱਲ ਹੈ ਪਹਿਲੇ ਧਿਆਨ ਦੇ ਦਿੰਦੇ ਨਹੀਂ ਕਰ ਸਕਦੇ ਆ ਹੁਣ ਬਸ
ਮਗਰ ਕੀ ਕਰ ਸਕਦੇ ਹਾਂ ਕਿ ਮਤਲਬ ਹੁਣ ਕਹਿ ਰਿਹਾ ਕਿ ਉਹਨੂੰ ਸਕੂਲੇ ਲਾਵਾਂਗੇ ਉਹ ਸਕੂਲੇ ਵੀ ਕਹਿ ਰਹੇ ਕਿ ਕਿ ਇਹਦੀ ਔਨਲਾਈਨ ਕਲਾਸਾਂ ਲੱਗੂ ਗੀ ਸ਼ਾਮ ਨੂੰ ਇਹਨੂੰ ਮੋਬਾਇਲ ਦੇਣਾ ਪਊਗਾ
ਹਾਂ ਦੇਖੋ ਉਹ ਤੇ ਹੈ ਹੀ ਉਹੁਣ ਉਹਨੂੰ ਹੈਬਿਟ ਪੈ ਗਈ ਹੈ ਹੁਣ ਫੋਨ ਯੂਜ ਕਰੇਗੀ ਕਰੇਗੀ। ਸਾਡੇ ਘਰ ਵੀ ਇਨੇ ਨਿੱਕੇ ਨਿੱਕੇ ਬੱਚੇ ਕਾਫੀ ਸਾਰੇ ਬੱਚੇ ਦੇਖੇ ਮੇਨੈ ਫੋਨ ਯੂਜ ਕਰਦੇ ਰਹਿਣਗੇ ਰੋਟੀ ਨੀ ਖਾਂਦੇ ਬਿਨਾਂ ਫੋਨਦੇ
ਨਹੀਂ-ਨਹੀਂ ਜੀ ਨਹੀਂ ਖਾਂਦੇ।
ਬ
ਉਹ ਕਹਿੰਦੇ ਹੈਗੀ ਉਹ ਕਹਿੰਦੇ ਅਸੀਂ ਕਾਰਟੂਨ ਵੇਖਾਂਗੇ ਕਾਰਟੂਨ ਵੇਖਾਂਗੇ।
ਹਾਂ।
ਮਗਰ ਆਪਣੇ ਵਾਸਤੇ ਸੋਚੀਏ ਤਾਂ ਮੋਬਾਈਲ ਆਪਣੇ ਵਾਸਤੇ ਤਾਂ ਫਾਇਦੇ ਹੀ ਹੈਗੇ ਦੇਖੋ ਜੀ ਹੁਣ ਮੈਂ ਘਰੇ ਹਾਂ ਤਾਂ ਮੈਨੂੰ ਕੋਈ ਮੈਨੂੰ ਕੋਈ ਮਤਲਬ ਸਰਕਾਰੀ ਯੋਜਨਾ ਵੇਖਣੀ ਐ। ਸਾਡੇ ਪਿੰਡ ਕੀ ਕੀ ਕੰਮ ਹੋਇਆ ਸਰਪੰਚ ਨੇ ਕੀ ਕੀ ਕੰਮ ਕਰਵਾਇਆ ਐ ਕੀ-ਕੀ ਬਜਟ ਹੁਣ ਅੱਗੇ ਚੁਣਾਵ ਕਦੋਂ ਐ ਕੋਈ ਫਾਰਮ
ਹਾਂ ਤੁਸੀਂ ਬਾਹਰ ਇਹ ਵੀ ਦੇਖ ਸਕਦੇ ਕਿ ਬਾਹਰ ਦੇਸ਼ ਵਿੱਚ ਕੀ ਹੁੰਦਾ ਵੈ ਬਾਹਰ ਦੇਸ਼ ਦਾ ਕੀ ਹਾਲ ਐ ਮੌਸਮ ਦਾ ਪਤਾ ਕਰ ਸਕਦੇ ਹੋ ਪਹਿਲੇ ਤੋਂ ਹੀ
ਹੁਣ ਆਪਣੇ ਕੋਲ ਮੋਬਾਈਲ ਹੈਗਾ ਤਾਂ ਆਪਾਂ ਨੂੰ ਪਤਾ ਲੱਗਿਆ ਕਿ ਇੱਕ ਫਿਲੀਪੀਨਸ ਦੇਸ਼ ਹੈਗਾ ਉੱਥੇ ਹੁਣ ਚਾਰ ਪੰਜ ਦਿਨ ਪਹਿਲਾਂ ਉੱਥੇ ਭੂਕੰਪ ਅਇਆ ਤੇ ਐਨੇ ਹਜ਼ਾਰਾਂ ਲੋਕ ਮਰੇ ਉੱਥੇ
ਹਾਂ, ਓਹੀ ਤੇ ਫੋਨ ਤੋਂ ਪਤਾ ਲੱਗਿਆ। ਵੈਸੇ ਨੀ ਪਤਾ ਲੱਗਦਾ ਸਾਰਾ ਫੋਨ ਤੋਂ ਪਤਾ ਲੱਗਦਾ ਬਿਲਕੁਲ-ਬਿਲਕੁਲ ਫਾਇਦੇ ਬਹੁਤ ਨੇ ਇਹਦੇ ਲੇਕਿਨ ਸਹੀ ਯੂਜ ਕਰੋ ਤੇ ਨੁਕਸਾਨ
ਇਹਨੂੰ ਨਹੀਂ ਸਾਡੇ ਨਾ ਤੁਸੀਂ ਮੰਨਦੇ ਨਹੀਂ ਕਿ ਮਤਲਬ ਇਹਦਾ ਮੇਰਾ ਛੋਟਾ ਭਰਾ ਹੈਗਾ ਤੇ ਉਹਨੇ ਪਰਸੋਂ-ਪਰਸੋਂ ਨਹੀਂ ਦੋ ਤਿੰਨ ਦਿਨ ਪਹਿਲਾਂ ਉਹਨੇ ਪੁਲਿਸ ਨੇ ਰੋਕ ਲਿਆ ਉਹਨੂੰ
ਅੱਛਾ
ਉਹ ਕਹਿੰਦੇ ਕਿ ਚਲਾਨ ਕਰਾਂਗੇ ਉਹ ਕਹਿੰਦੇ ਮੇਰੇ ਕੋਲ ਸਾਰੇ ਡਾਕੂਮੈਂਟ ਹੈਗੇ। ਮੇਰੇ ਕੋਲ ਲਾਇਸੈਂਸ ਵੀ ਹੈਗਾ ਤੇ ਪ੍ਰਦੂਸ਼ਣ ਵੀ ਹੈਗਾ ਹੈਲਮੇਟ ਵੀ ਪਾਇਆ ਮੈਂ ਉਹ ਕਹਿ ਰੇ ਅਸੀਂ ਚਲਾਨ ਕਰਾਂਗੇ ਉਹਨੇ ਆਪਣੇ ਮੋਬਾਇਲ ਦਾ ਜਿਹੜਾ ਯੂਜ ਸੀਗਾ ਉਹ ਉਸ ਸਟੈਪ ਸੀ ਕੀਤਾ ਉਹਨ ਉਹ ਕਹਿੰਦਾ ਮੈਂ ਮੋਬਾਇਲ 'ਚ ਹੀ ਵੀਡੀਓ ਬਣਾਉ
ਅੱਛਾ ਹਾਂ, ਸਹੀ ਗੱਲ ਐ
ਉਹਨੇ ਮੋਬਾਇਲ ਦਾ ਸਹੀ ਯੂਜ ਕੀਤਾ ਉਹਨੇ ਵੀਡੀਓ ਬਣਾਣ ਲੱਗਿਆ ਉਹ ਕਹਿੰਦੇ ਵੀਡੀਓ ਨਾ ਬਣਾ ਉਹ ਵੋ ਤੋਂ ਕਹਿੰਦਾ ਮੈਂ ਵੀਡੀਓ ਬਣਾਉਂਗਾ। ਇਸ ਕਰਕੇ ਨਾ ਕਈ ਜਿਹੜੇ ਹੈਗੇ ਨਾ ਸਮਝਦਾਰ ਹੈਗੇ ਆ ਉਹਦਾ ਸਹੀ ਯੂਜ ਕਰ ਰਿਹਾ ਔਰ ਤੁਸੀਂ ਵੇਖ ਰਹੇ ਹੋ ਕਿ ਮੋਬਾਇਲ ਚੋ ਨਾ ਜਿਹੜੇ ਗਰੀਬ ਬੰਦੇ ਹੈਗੇ ਆਪਣੇ ਜਿਵੇਂ ਲੋਅਲ ਫੈਮਿਲੀ ਦੇ ਹੈਗੇ ਨਾ ਉਹ ਇਹਨਾਂ ਸਹੀ ਯੂਜ ਕਰਕੇ ਜਿਹੜੀ ਸਟੱਡੀ ਦੀ ਵੀਡੀਓ ਹੈਗੀ ਕੋਈ ਸਪੋਰਟ ਦੀ ਵੀਡੀਓ ਹੈਗੀ ਪਾ ਰਹੇ ਐ। ਇਸ ਕਰਕੇ ਉਹਨਾਂ ਨੂੰ ਪੈਸੇ ਵੀ ਮਿਲ ਰਹੇ ਐ।
ਹਾਂ ਹਾਂ, ਬਿਲਕੁਲ ਸਹੀ ਗੱਲ ਐ ਮੋਬਾਇਲ ਤੇ ਤੁਸੀਂ ਕੰਮ ਵੀ ਕਰ ਸਕਦੇ ਹੋ, ਪੈਸੇ ਵੀ ਕਮਾ ਸਕਦੇ ਹੋ। ਹੋਰ ਤੁਸੀਂ ਬਹੁਤ ਸਾਰੇ ਫਾਇਦੇ ਵੀ ਨੇ ਲੇਕਿਨ ਬੱਚਿਆਂ ਨੂੰ ਦੋ ਤੇ ਬਹੁਤ ਨੁਕਸਾਨ ਵੀ ਐ। ਹੁਣ ਪਤਾ ਬੱਚੇ ਅਗਰ ਮੋਬਾਇਲ ਫੋਨ ਦੇਖ ਨਾ ਉਹ ਬਾਹਰ ਹਾਂ।
ਬੱਚੇ ਨੂੰ ਬੱਚਿਆਂ ਨੂੰ ਬਹੁਤ ਨੁਕਸਾਨ ਐ ਜੀ ਜਿਹੜੇ ਮਤਲਬ ਸਟੱਡੀ ਜਿਹੜੇ ਬਾਰਵੀਂ ਤੱਕ ਬੱਚੇ ਹੈਗੇ ਨਾ ਬਾਰਵੀਂ ਤੱਕ ਬੱਚੇ ਹੈਗੇ ਨਾ ਉਹਨੂੰ ਸਹੀ ਮੰਨਾ ਤਾ ਮੋਬਾਈਲ ਦੇਣਾ ਨਹੀਂ ਚਾਹੀਦਾ।
ਬਿਲਕੁਲ-ਬਿਲਕੁਲ ਮੇਰੇ ਹਿਸਾਬ ਨਾਲ ਅਗਰ ਤੁਹਾਡਾ ਬੱਚਾ ਤ ਪੜ੍ਹ ਲਿਆ ਨਾ ਮਤਲਬ ਮੋਬਾਇਲ ਦੇ ਦੋ ਬਸ ਲੇਕਿਨ ਮੋਬਾਇਲ ਦਾ ਨਾ ਸਹੀ ਯੂਜ ਕਰਨਾ ਸਿਖਾਓ। ਕਿ ਮੋਬਾਇਲ ਯੂਜ ਕੈਸੇ ਕਰਦੇ ਨੇ ਦੇਖੋ ਸਾਡੇ ਹੱਥ
ਮਤਲਬ ਮੇਰੀ ਗੱਲ ਸੁਣੋ ਮੈਂ ਤਾਂ ਮੈਂ ਤਾਂ ਇਹ ਮੈਂ ਤਾਂ ਇੱਕ ਗੱਲ ਮੰਨਦਾ ਕਿ ਮੰਨ ਲਓ ਆਪਾਂ ਮੋਬਾਇਲ ਦੇਣਾ ਨਾ ਮੋਬਾਈਲ ਦੇ ਦਾਂਗੇ ਕੋਈ ਬੱਚੀ ਆ ਮੋਬਾਇਲ ਦੇ ਦਾਂਗੇ ਆਪਾਂ ਮਗਰ ਆਪਾਂ ਇਹਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣਾ ਆਪਾਂ
ਹਾਂ, ਲੇਕਿਨ ਪਤਾ ਸੋਸ਼ਲ ਮੀਡੀਆ ਦੇ ਫਾਇਦੇ ਵੀ ਬਹੁਤ ਜ਼ਿਆਦਾ ਨੇ।
ਮਗਰ ਸੋਚਦੇ ਆ ਕਿ ਫਾਇਦੇ ਹੈਗੇ ਮਗਰ ਨੁਕਸਾਨ ਵੀ ਨੁਕਸਾਨ ਵੀ ਵੇਖੋ ਕਿੰਨੇ ਐ।
ਉਹ ਮੈਂ ਦੱਸ ਮੈਂ ਉਹ ਤੇ ਕਹਿ ਰਹੀ ਆ ਨਾ ਕਿ ਇੱਕ ਚੀਜ਼ ਦਾ ਸਹੀ ਯੂਜ ਕਰਨਾ ਔਰ ਇੱਕ ਚੀਜ਼ ਦਾ ਗ਼ਲਤ ਯੂਜ ਕਰਨਾ। ਉਹ ਤੁਹਾਡੇ ਖੁਦ ਦੇ ਹੱਥ ਵਿੱਚ ਐ। ਅਗਰ ਤੁਸੀਂ ਸਹੀ ਯੂਜ ਕਰੋਗੇ ਨਾ ਉਹਦਾ ਤੁਸੀਂ ਓ ਤੋਂ ਅਗਰ ਹਾਂ ਤੁਸੀਂ ਸਹੀ ਯੂਜ ਕਰ ਰੇ ਓ ਚੀਜ਼ ਦਾ ਔਸ ਤੋਂ ਪੰਜਾਹ ਹਜ਼ਾਰ ਰੁਪਏ, ਇੱਕ ਲੱਖ ਰੁਪਏ, ਵੀਹ ਹਜ਼ਾਰ, ਤੀਹ ਹਜ਼ਾਰ ਮਹੀਨੇ ਦੇ ਆਰਾਮ ਲਗਾ ਕਮਾ ਸਕਦੇ ਹੋ।
ਹਾਂਜੀ, ਹਾਂਜੀ ਆਪਾਂ ਇਹਨੂੰ ਸਹੀ ਯੂਜ ਕਰੀਏ ਤਾਂ ਕਮਾ
ਹਾਂ ਅਗਰ ਤੁਸੀਂ ਗਲਤ ਯੂਜ ਕਰੋ। ਕੁਛ ਵੀ ਨੀ ਕਮਾ ਸਕਦੇ ਟਾਈਮ ਪਾਸ ਕਰ ਰਹੇ ਹੋ। ਬਸ ਆਪਣਾ ਮੇਰੇ ਹਿਸਾਬ ਨਾਲ ਤੇ ਪੇਰੈਂਟਸ ਨੂੰ ਨਾ ਮਾਂ ਪਿਓ ਆਪਣੇ ਬੱਚਿਆਂ ਨੂੰ ਫੋਨ ਦੇਣਾ ਚਾਹੀਦਾ ਔਰ ਫੋਨ ਨੂੰ ਨਾ ਸਹੀ ਯੂਜ ਕਰਨਾ ਸਿਖਾਉਣਾ ਚਾਹੀਦਾ ਹੈ। ਜ ਸਿਖਾਂਦੇ ਨਾ ਬੱਚੇ ਨੂੰ ਪੜ੍ਹਨਾ ਸਿਖਾਂਦੇ ਅਸੀ ਫੋਨ ਦਾ ਯੂਜ ਕਰਨਾ ਸਹੀ ਯੂਜ ਕਰਨਾ ਸਿਖਾਉਣ ਚਾਹੀਦਾ ਪਤਾ ਕੀ ਹੁੰਦਾ ਪੇਰੈਂਟਸ ਬੱਚੇ ਨਾਲ ਖੁਲ ਕੇ ਗੱਲ ਕਰਦੇ ਨੇ ਕਿ ਫੋਨ ਫੋਨ ਦਾ ਸਹੀ ਯੂਜ ਕੀਏ ਮਿਸ ਯੂਜ ਕੀਏ ਨਹੀਂ ਕਰਦੇ ਫਿਰ ਉਸ ਚੀਜ਼ ਤੇ ਆ ਕੇ ਬੱਚੇ ਨੂੰ ਪਤਾ ਨੀ ਹੁੰਦਾ ਉਹ ਸਿਰਫ ਫੋਨ ਚਲਾ ਰਿਹਾ ਉਹਨੂੰ ਪਤਾ ਕਿ ਸਹੀ ਗਲਤ ਕੀ ਉਹ ਚਲਾ ਰਿਹਾ ਫੋਨ ਇੱਥੇ ਉਹਦੀ ਹੈਬਿਟ ਜੋ ਆਦਤ ਬਿਗੜ ਗਈ ਅਗਰ ਅਸੀਂ ਹੁਣ ਸਿਖਾ ਰਹੇ ਹਾਂ ਕਿ ਤੁਸੀਂ ਇਹ ਚੀਜ਼ ਯੂਜ ਨਾ ਕਰੋ ਬੇਟਾ ਇਹ ਯੂਜ ਕਰੋ ਇਹ ਕਰੋ ਤੁਹਾਨੂੰ ਪੈਸੇ ਅਰਨ ਹੋਣਗੇ ਤੁਸੀਂ ਪੜ੍ਹਾਈ ਤੁਹਾਨੂੰ ਕੁਛ ਪੜ੍ਹਨ ਵਾਸਤੇ ਲੈ ਗਏ ਤੂੰ ਇਹ ਯੂਜ ਕਰੋ ਐ ਯੂਜ਼ ਕਰੋ ਸੋਸ਼ਲ ਮੀਡੀਆ ਚਲਾਨੀ ਸਿਖਾਣੀ ਪੈਂਦੀ ਹੈ ਮਤਲਬ ਤੁਸੀਂ ਬੋਲੋ ਉਸ ਤੂੰ ਕੰਮ ਕਰਨਾ ਠੀਕ ਹੈ ਕਰੋ ਬਟ ਅੱਛੇ ਸ ਉਹਨੂੰ ਅੱਛੇ ਸੇ‌ ਮਨਟੇਨ ਕਰੋ ਆਪਣੀ ਪੜ੍ਹਾਈ ਵੀ ਕਰੋ, ਮੋਬਾਈਲ ਵੀ ਚਲਾਓ, ਗੇਮ ਵੀ ਖੇਲੋ, ਬਾਹਰ ਵੀ ਖੇਲੋ, ਹਰ ਕੰਮ ਕਰੋ ਲੇਕਨ ਉਹ ਪੇਰੈਂਟਸ ਦੇ ਹੱਥ ਚ' ਹੈ ਨਾ ਲੇਕਿਨ ਅੱਜ ਕੱਲ ਨਹੀਂ ਸਮਝਦੇ ਜੋ ਅੱਜ ਕੱਲ ਦੇ ਪੇਰੈਂਟਸ ਨਾ ਉਹ ਜ਼ਿਆਦਾ ਹੀ ਮੋਡਲ ਨੇ ਮੋਬਾਇਲ ਫੋਨ ਦਿੱਤਾ ਬੱਚਿਆਂ ਨੂੰ ਔਰ ਆਪਣਾ ਕੰਮ ਲੱਗ ਗਏ।
ਹਾਂਜੀ, ਹਾਂਜੀ ਬਿਲਕੁਲ ਸਹੀ ਹੈ ਜੀ
ਉਹਨੂੰ ਕੋਈ ਚੁੱਪ ਨੀ ਕਰਾਉਨਾ, ਖਿਲਉਣ ਦਾ ਮਨ ਨਹੀਂ ਮੋਬਾਇਲ ਫੋਨ ਦੇ ਦੋ ਖੇਲਦਾ ਰਹਿ
ਇਸਦੇ ਨਾ ਬਹੁਤ ਹੀ ਹੋਜ ਬੀ ਹੈ ਜੀ ਮਗਰ ਤੁਸੀਂ ਮੰਨੋਗੇ ਨਹੀਂ, ਤਾਂ ਮਤਲਬ ਇਹਦੀ ਜਿਹੜੀ ਐ ਮੋਬਾਇਲ 'ਚ ਤੁਸੀਂ ਦੇਖ ਲਓ ਮੈਨੂੰ ਇੰਗਲਿਸ਼ ਨਹੀਂ ਆਉਂਦੀ। ਨਾ ਉਰਦੂ ਆਉਂਦੀ ਨਾ ਸੰਸਕ੍ਰਿਤ ਆਉਂਦੀ ਮੈਨੂੰ ਤੇ ਮੈਨੂੰ ਕੁਛ ਚੀਜ਼ ਵੇਖਣੀ ਹੈ ਕਿ ਆਹ ਉਰਦੂ ਚ ਕੀ ਹੈ ਮਤਲਬ ਆਪ ਮੈਨੂੰ ਹਿੰਦੀ ਆ ਪੰਜਾਬੀ ਆਉਂਦੀ ਹੈ ਤੇ ਮੈਂ ਕਿਹਾ ਬੋਲ ਰਿਹਾ ਤੇ ਇਹਨੂੰ ਆਪਾਂ ਇੰਗਲਿਸ਼ ਚ ਕੀ ਕਹਾਂਗੇ
ਬਿਲਕੁਲ-ਬਿਲਕੁਲ ਸਹੀ ਗੱਲ ਹੈ ਅਸੀਂ ਇਹ ਚੀਜ਼ਾਂ ਵੀ ਕਰ ਸਕਦੇ ਹਾਂ
ਹਾਂਜੀ ਇਹ ਚ ਇੰਨੇ ਆਪਸ਼ਨ-ਆਪਸ਼ਨ ਦੇ ਰੱਖ ਹਾਂਜੀ-ਹਾਂਜੀ
ਐਸਾ ਹੀ ਯੂਜ ਹੋ ਰਿਹਾ ਫੋਨ ਦਾ ਅਗਰ ਅਸੀ ਮਿਸਯੂਜ ਵੀ ਕਰਨ ਵਾਲੇ ਬੰਦੇ ਮਿਸਯੂਜ ਵੀ ਕਰ ਲੈਂਦੇ ਨੇ ਲੇਕਿਨ ਉਹ ਚੀਜ਼ ਘਰ ਹੈ ਨਾ ਤੁਹਾਡੇ ਕੰਮ ਦੀ ਚੀਜ਼ ਉਹ ਦੇਖਣੀ ਚਾਹੀਦੀ ਹੈ ਸਹੀ ਹੋ ਤੁਸੀਂ ਕੁਛ ਨਵੀਂ ਚੀਜ਼ ਸਿੱਖਦੇ ਹੋ ਨਾ ਇਹ ਬੈਸਟ ਸਿੱਖਣ ਦੀ ਕੋਈ ਉਮਰ ਨੀ ਹੁੰਦੀ ਉਹ ਤੁਹਾਡੇ ਹੱਥ ਮੋਬਾਇਲ ਫੋਨ ਤੇ ਇਹ ਤੇ ਹੋਰ ਅੱਛੀ-ਅੱਛੀ ਚੀਜ਼ ਹੈ ਕਿ ਤੁ ਤੁਹਾਨੂੰ ਮਤਲਬ ਕਿਸੇ ਨੂੰ ਪੈਸੇ ਦੇਣ ਦੀ ਲੋੜ ਵੀ ਨਹੀ ਹੈਗੀ ਜੀ ਫਰਿਜ਼
ਹੁਣ ਮਤਲਬ ਹਾਂ ਬਿਲਕੁਲ ਸ ਹੁਣ ਮੋਬਾਈਲ ਆਪਣੇ ਕੋਲ ਛੋਟਾ ਜਿਹਾ ਮੋਬਾਈਲ ਹੈਗਾ ਆਪਾਂ ਕਿੱਥ ਘੁੰਮਣ ਜਾਈਏ ਕਿੱਥੇ ਮਤਲਬ ਵਿਆਹ ਮੈਰਿਜ ਜਾਈਏ ਤਾਂ ਆਪਣੇ ਕੋਲ ਮੋਬਾਈਲ ਹੈਗਾ ਤਾਂ ਆਪਣੇ ਕੋਲ ਇੱਕ ਆਪਾਂ ਫੋਟੋ ਵੀ ਲੈ ਸਕਦੇ ਹਾਂ ਵੀਡੀਓ ਬਣਾ ਸਕਦੇ ਹਾਂ ਇੱਕ-ਇੱਕ ਇੱਕ ਯਾਦਾਂ ਹੁੰਦੀ ਆਪਣੇ ਕੋਲ
ਬਿਲਕੁਲ-ਬਿਲਕੁਲ ਪਹਿਲਾਂ ਮੋਬਾਈਲ ਹੁੰਦੇ ਵੀ ਨਹੀਂ ਸੀ ਤੇ ਪਹਿਲੇ ਤੋਂ ਕੈਮਰੇ ਵਾਲੇ ਹੁੰਦੇ ਸੀ ਨਾ
ਤੁਸੀਂ ਛੋਟੇ ਸੀਗੇ ਠੀਕ-ਠੀਕ ਉਸ ਟਾਈਮ ਤੁਹਾਡੇ ਕੋਲ ਫੋਟੋਆਂ ਪਈ ਹੈ ਤੁਸੀਂ ਹੂਣ ਵੇਖਦੇ ਹੋ ਮੋਬਾਇਲ ਚ ਵੇਖਦੇ ਹੋ ਕਿ ਹਾਂ ਮੈਂ ਉਸ ਟਾਈਮ ਮੋਬਾਈਲ ਸੀਗਾ ਤੇ ਮੈਨੂੰ ਕਿੰਨਾ ਫਾਇਦਾ ਹੋਇਆ
ਹਾਂ-ਹਾਂ ਸਹੀ ਗੱਲ ਹੈ ਚਲੋ ਠੀਕ ਹੈ ਤੁਹਾਨੂੰ ਦੁਬਾਰਾ ਫੋਨ ਲਗਾਂਦੇ ਹਾਂ ਫਿਰ ਠੀਕ ਹੈ
ਕੋਈ ਗੱਲ ਨਹੀ ਤੂੰ ਦੱਸ ਸੈਕਿੰਡ ਮਿੰਟ ਹੋਏ ਨੀ
ਅੱਛਾ-ਅੱਛਾ ਅੱਛਾ ਠੀਕ ਹੈ-ਠੀਕ ਹੈ
ਤੇ ਮਤਲਬ ਹੋਏ ਕਿ-ਕਿ ਮਤਲਬ ਜਿਵੇਂ ਹਾਂਜੀ
ਆਪਾਂ ਪਤਾ ਕੀ ਹੁੰਦਾ ਪਹਿਲੇ ਨਾ ਮੋਬਾਇਲ ਫੋਨ ਹੁੰਦੇ ਨੀ ਸੀ ਹੁਣ ਪਤਾ ਚੀਜ਼ ਹੋਰਨਾਂ ਵੀ ਚੱਲ ਗਈਏ ਜੈਸੇ ਕਿ ਕਿਸੇ ਨੂੰ ਫੋਟੋਗ੍ਰਾਫੀ-ਫੋਟੋਗ੍ਰਾਫੀ ਤੁ ਕਰਨਾ ਆਉਂਦੀ ਹੈ ਤੇ ਉਹ ਬੰਦੇ ਕੋਲ ਕੈਮਰਾ ਨਹੀ ਹੈ ਉਹਦੇ ਕੋਲ ਅੱਛਾ ਮੋਬਾਈਲ ਹੈ ਤੂੰ ਮੋਬਾਈਲ ਫੋਨ ਨਾਲ ਨਾ ਵਿਆਹ ਦੀ ਵੀਡੀਓ ਬਣਾਏਗਾ, ਔਰ ਜਿਹੜੀ ਵੀਡੀਓ ਬਣਾਏਗਾ ਨਾ ਉਹਨੂੰ ਪੈਸੇ ਦੇਗਾ ਹੋਏਗਾ ਮੂਵੀ ਲੇਕਿਨ ਹੁਣ ਫੋਨ ਨਾਲ ਹੋਣਾ ਸ਼ੁਰੂ ਹੋ ਗਿਆ
ਹਾਂਜੀ-ਹਾਂਜੀ ਹੁਣ ਕੈਮਰੇ, ਕੈਮਰਿਆਂ ਦਾ ਮਤਲਬ ਉਹ ਕੈਮਰੇ ਦਾ ਜਿਹੜਾ ਪੈਸੇ ਲਗਾਉਂਦੇ ਸੀ ਨਾ ਫਾਲਤੂ
ਹੂ ਔ ਖ਼ਤਮ, ਬਿਲਕੁਲ ਖ਼ਤਮ ਹੋ ਗਏ ਨੇ ਬੰਦੇੇ ਕੇ ਫੋਟੋ ਕਲਿੱਕ ਕਰਨੀ ਐ, ਸੈਲਫੀ ਲੈ ਲੋ, ਬਹੁਤ ਸਾਰੇ ਬੰਦੇ ਬਹੁਤ ਦਿਨਾਂ ਬਾਅਦ ਮੇਰੇ ਨਾ ਸੈਲਫੀ ਲੈ ਲੋ, ਯਾਦਗਾਰੀ ਬਣ ਜਾਏਗੀ, ਕਿਧਰੇ ਘੁੰਮਣ ਜਾ ਰਹੇ ਹੋ, ਸੈਲਫੀ ਲੈ ਲੋ ਕਿਤੇ ਵਿਆਹ ਚ ਗਏ ਹੋ ਸੈਲਫੀ, ਅੱਛੇ ਤਿਆਰ ਹੋਇਆ ਸੈਲਫੀ ਲੈ ਲੋ ਅੱਜ ਉਹ ਅੱਛਾ ਖਾਧਾ ਸੈਲਫੀ ਲੈ ਲੋ, ਪਹਿਲਾਂ ਚੀਜ਼ਾਂ ਹੈ ਨਹੀਂ ਸੀ ਨਾ
ਹੁਣ ਤਾਂ ਮੋਬਾਇਲ ਚ ਨਾ ਮੋਬਾਇਲ ਚ-ਮੋਬਾਇਲ ਚ ਐਪ ਮੋਬਾਇਲ ਚ ਅੱਪਾ ਲੱਗੇ, ਕਿ ਉਸੇ ਤੁਸੀਂ ਫੋਟੋ ਪਾ ਕੇ ਨਾ, ਲੋਕ ਕਰ ਸਕਦੇ ਹੋ, ਕੁਛ ਵੀ ਕਰ ਸਕਦੇ ਹੋ, ਦੋ ਸਾਲ ਬਾਅਦ ਦੇਖੋ
ਹਾਂ-ਹਾਂ ਬਿਲਕੁਲ-ਬਿਲਕੁਲ